ਹੈਲੋ ਹਾਂਜੀ ਸਸ ਰੀ ਕਾਰ ਜੀ।
ਚਾਲ ਹੋਰ ਠੀਕ ਵਧੀਆ। ਤੁਸੀਂ ਸੁਣਾਓ, ਹਾਲ ਤੁਸੀਂ
ਹਾਂਜੀ -ਬਸ ਮੈਂ ਸਾਡੀ ਦੋਤਰੀ ਆਈਂ ਦੀ ਇੱਥੇਂ ਤੇ ਕੱਲ੍ਹ ਇੱਕ ਕਰਾਂ ਮੈਂ ਕੀ ਹਾਲ- ਚਾਲ ਹੈਂ ਠੀਕ ਐ।
ਤੁਸੀਂ ਆਏ ਨੀਂ ਮਿਲ਼ਣ, ਹਾਂਜੀ ਬੱਚੇ ਠੀਕ ਨਹੀ ਏ
ਉਹ ਬਸ ਮੈਂ ਆਵਾਂਗੀ ਅੱਜ ਮੈਂ ਤਾਂ ਹੀ ਫ਼ੋਨ ਕੀਤਾ ਸੀ, ਮੈਂ ਕਿਹਾਂ ਪੁੱਛਾਂ ਘਰ ਏ ਜਾਂ ਕਿੱਧਰ ਘੁੰਮਣ ਨਾ ਗਈ ਹੋਏ। ਮੈਂ ਪਤਾਂ ਕਿੱਥੇ ਆਏਂ ਹੋਰ ਬੱਚਾ ਤੇ ਫ਼ਿਰ ਬਾਹਰ ਹੀ ਲੱ ਕਹਿੰਦੀ ਅੱਜ ਮੇਰੇ ਘਰ, ਅੱਜ ਮੇਰੇ ਘਰ
ਹਾਂਜੀ, ਇਹ ਤੇ ਗੱਲ ਹੈ। ਨਹੀਂ, ਨਹੀਂ। ਅੱਜ ਮੈਂ ਘਰ ਹੀ ਸੀ ਸਗੋਂ ਜਾਣਾ ਸੀ। ਫਿਰ ਮੇਰਾ ਦਿਲ ਨੀ ਕੀਤਾ। ਹਾਂਜੀ, ਹਾਂਜੀ ਵਧ ਵਲ
ਕਰ ਲਿਆ ਨਾਸ਼ਤਾ
ਹਾਂਜੀ, ਨਾਸ਼ਤਾ ਹੋ ਗਿਆ।
ਅੱਛਾ, ਕੀ ਬਣਾਇਆ ਅੱਜ ਨਾਸ਼ਤੇ ਚ
ਅੱਜ ਪੋਹੇ ਬਣਾਏ ਸੀ।
ਅੱਛਾ, ਅੱਛਾ। ਤੁਹਾਡੀ ਮੰਮੀ ਵੀ
ਹਾਂਜੀ, ਇੱਥੇ ਹੈਗੇ ਨੇ।
ਤੁਹਾਡੀ ਮੰਮੀ ਨਾਲ ਵੀ ਗੱਲ ਨੀ ਹੋਈ। ਕਾਫੀ ਟਾਈਮ ਹੋ ਗਿਆ।
ਅੱਛਾ। ਤੁਸੀਂ ਘਰ ਆ ਜਾਂਦੇ ਮਿਲ ਜਾਂਦੇ।
ਉਹ ਬਸ ਹੁਨ ਆਵਾਂਗੀ ਸਾਰਿਆਂ ਨੂੰ ਮਿਲ ਜਾਗੀ।
ਹਾਂਜੀ, ਵਧੀਆ ਗੱਲ ਹੋਰ।
ਔਰ ਬਸ ਨਾਸ਼ਤਾ ਸੀੇ- ਕਰ ਹੀ ਲਿਆ ਸੀ।
ਹਲਕਾ ਫੁਲਕਾ ਕੀਤਾ ਸੀ। ਮਤਲਬ ਕੀ ਹਲਕਾ ਫੁਲਕਾ ਕੀਤਾ ਵੇ। ਹੋਰ ਜਾ ਕੇ ਗੁਰੂ ਸਾਹਿਬ ਜਾਣਾ ਨਾ ਅੱਜ ਸੰਡੇ ਵੈ। ਲੰਗਰ ਬੜਾ ਸਆਦ ਆਉਂਦਾ। ਹਾਂ, ਬਹੁਤ ਸਵਾਦ ਲੰਗਰ ਹੁੰਦਾ। ਫੇਰ ਘਰੋਂ ਖਾ ਕੇ ਜਾਓ ਫੇਰ ਮਜਾ ਨਹੀਂ ਆਂਦਾ। ਪੈਕ
ਹੋਰ
ਬਸ, ਬੇਟਾ ਸੁੱਤਾ ਹੋਇਆ। ਗੁੜੀਆਂ ਖੇਲਦੀ ਪਈਏ।
ਅੱਛਾ, ਅਜੇ ਤੱਕ ਸੁੱਤਾ ਵੈ।
ਹਾਂ, ਉਹ ਰਾਤੀ ਲੇਟ ਹੀ ਸੁੱਤਾ ਸੀ ਨਾ। ਆਈਪੈਡ ਦੇਖਦਾ ਵੈਸੇ ਵੇ ਵੇਖ ਹੁਣ ਇਕ ਤਾਂ ਅੱਜ ਕੱਲ, ਹਾਂਜੀ
ਹੋਰ।
ਬਸ ਵਧੀਆ ਤੂੰ ਸਾਰਾ ਸਾਫ਼ ਕੱਪ ਹੋਰ ਸੁਣਾਓ
ਬਸ ਵਧੀਆ ਹੋਰ ਮੈਂ ਕਿਹਾ ਪੁੱਛਾਂ ਬਈ ਅੱਜ ਕੱਲ ਘਰ ਈ ਨੇ
ਹਾਂਜੀ ਹਾਂਜੀ
ਤੁਹਾਡੀ ਮੰਮੀ ਓ ਕੱਪੜੇ ਸੀਂਦੀ ਏ ਨਾ ਤੇ ਮੈਂ ਸੋਚਦੀ ਬੀ ਸੀ ਬਈ ਅੱਜ ਜਾਵਾਂਗੀ ਦੋ ਸੂਟ ਲਿਆਈ ਸੀ ਮੈਂ
ਅੱਛਾ ਤੁਸੀਂ ਤੇ ਸੀ ਲੈਂਦੇ ਹੋ ਕੱਪੜੇ
ਬਸ ਮੈਂ ਨਾ ਉਹਨਾ ਥੋੜਾ ਬਿਜੀ ਹੋ ਗਈ ਆਂ ਟਾਈਮ ਲੱਗਦਾ ਹੀ ਨਹੀਂ ਹੈਗਾ ਬੱਚਿਆਂ ਦੀ ਛੁੱਟੀਆਂ ਨੇ ਤੇ ਬੜਾ ਮੁਸ਼ਕਿਲ ਹੋ ਗਿਆ ਉਹਨੂੰ ਕੰਮ ਵੱਧ ਗਿਆ ਘਰ ਦਾ ਬਹੁਤ ਜਿਆਦਾ ਤੇ ਹੁਣ ਫੇਰ ਮੈਂ ਸੋਚਦੀ ਹ ਚੱਲ ਕਿਸੇ ਕੋਲ ਪਰਵਾਹ ਹੀ ਲੈਂਦੇ ਹਾਂਂ ਸਵਾ ਹੀ ਲੈਂਦੀ ਆਂ ਹੋਰ ਕੀ
ਹਾਂਜੀ ਇਹ
ਹਮ ਹੋਰ
ਸੁਣਾਓ ਆਜੇ ਨਾ
ਗਰਮੀ ਬਹੁਤ ਹੋਈ ਦੀ ਹੈ ਨਾ ਅਸੀਂ ਹਾਂ ਵੇਖਾਂਗੇ ਅਜ ਹੀ ਆਵਾਂਗੇ ਸ਼ਾਮੀ ਆਹੋ ਗਰਮੀ ਬਹੁਤ ਜਿਆਦਾ ਹੋਏ ਹੈ ਏਸੀ ਤੋਂ ਬਿਨਾ ਨੀ ਰਿਹਾ ਜਾ ਰਿਹਾ ਅੱਜ ਹਨਾ
ਹਾਂਜੀ ਬਹੁਤ ਗਰਮੀ ਹੋਈ ਦੀ ਸਹੀ ਕ ਟੈਮ ਚਿੜਚਿੜਾ ਜੇਹਾ ਹੋਏ ਦੈ ਮੈਨੂੰ ਲੱਗਦੈ ਫੋਟੀ ਤੋਂ ਪਲੱਸ ਹੋਣੇ
ਹੋਣਾ ਹੋਏ ਹਾਂਜੀ
ਹਮ ਤੁਸੀਂ ਵੀ ਕੱਪੜੇ ਕਿ ਕਿੱਥੇ ਲੈਂਦੇ ਉਹ ਮਤਲਬ
ਅਸੀਂ ਕਈ ਵਾਰ ਵੇਖੋ ਓਨਲਾਈਨ ਮੰ ਗਾ ਲਈ ਦੈ ਕਈ ਵਾਰ ਲੈ ਵੀ ਆਂਦਾ ਲੈ ਆਂਦੇ ਆ ਇੱਥੋਂ ਮਾਰਕੀਟ ਤੋਂ ਜਾ ਕੇ
ਅੱਛਾ ਤੇ ਓਨਲਾਈਨ ਫੈਬਰਿਕ ਅੱਛਾ ਮਿਲਦੈ
ਹਾਂ ਮਿਲ ਜਾਂਦੈ, ਅੱਛਾ।
ਅੱਛਾ। ਤੇ ਕਿਹੜੀ ਐਪ ਤੋਂ ਮੰਗਵਾਉਂਦੇ ਤੁਸੀਂ?
ਅਸੀਂ ਮੰਗਾਂਨੇ ਆਂ, ਫਲਿੱਪਕਾਰਟ ਤੋਂ ਮੰਗਵਾ ਲੈਂਨੇ ਆਂ, ਜਾਂ ਉਹਦੇ ਤੋਂ ਮੰਗਵਾ ਲੈਂਨੇ ਆਂ। ਉਫ ਕੀ ਹੁੰਦੈ, ਮੀਸ਼ੋ, ਮਿਸ਼ੋ ਹਾਂ ਉਹਦੇ ਤੋਂ। ਮਿਸ਼ਾ ਤੋਂ ਪਤਾ ਇੱਕ ਵਾਰ, ਹਾਂ ਹਲਕੇ ਵੀ ਆਉਂਦੇ ਨਾ ਤੇ ਉਹਦਾ ਨਾ ਕੱਪੜਾ ਮਤਲਬ ਕਿ ਘੱਟ ਹੁੰਦਾ ਵਵੇ ਇੱਕ ਦੋ ਵਰਮ ਅਸੀਂ ਵਾਪਿਸ ਕੀਤੀ ਤਾਂ ਫਿਰ ਸਾਡੇ ਪੈਸੇ ਨਹੀਂ ਆਏ, ਉਹਦੇ ਚ ਵਾਪਸ। ਹਾਂ, ਦੋ ਵਰਸ ਚਾਂਸ ਹੋਵੇ ਹੁਣ, ਮਨ ਹੀ ਨੀ ਕਰਦਾ ਉੱਥੋਂ ਲੈਣ ਦਾਂ, ਕੁਛ ਵੀ। ਹੁਣ ਮਿਸ਼ੋ ਤਾਂ ਨੀ ਮੰਗਵਾਉਂਦੇ ਹੁਣ, ਮੈਂ ਤਾਂ ਫਲਿੱਪਕਾਰਟ ਤੋਂ ਹੀ ਮੰਗਵਾਈ ਦਾ ਗਿਆੂੰ
ਅੱਛਾ, ਤੇ ਫਿਰ ਐਤੇ ਕੈਸ਼ ਔਨ ਡਿਲੀਵਰੀ ਕਰਦੇ ਹੋ, ਜਾਂ ਓਨਲਾਈਨ ਪੇਮੈਂਟ ਕਰਦੇ ਹੋ।
ਨਹੀਂ ਔਨਲਾਈਨ ਨ ਕਰਦੀ ਮੈਂ, ਕੈਸ਼ ਹੀ ਕਰਦੀ ਹਾਂ।
ਅੱਛਾ -ਅੱਛਾ
ਹੋਰ।
ਬਸ ਵਧੀਆ, ਮੈਂ ਕਿਹਾ ਪੁੱਛਿਆ ਬ ਤੁਹਾਡੇ ਸੂਟ ਬੜੇ ਸੋਹਣੇ ਹੁੰਦੇ ਨੇ, ਪਤਾ ਜੀ ਸ਼ਾਇਦ ਇੱਥੇ ਸ਼ੋਅ ਬੰਨੀ ਬਣਾਈ ਦੀ ਤੁਸੀਂ ਕੋਈ?
ਨਹੀਂ, ਹਾਂ ਕਈ ਵਾਰ ਇੱਧਰੋਂ ਵੀ ਲੈ ਲੈਂਦੇ ਹਾਂ। ਅਸੀ ਕੌਮ ਫੜ ਕੇ ਲੈ ਲੈਂਨ ਹਾਂ ਜੀ ਇੱਥੋਂ ਪਸੰਦ ਆ ਗਈ ਚੀਜ਼ ਚੀਲ
ਅੱਛਾ ਅੱਛਾ ਇੱਕ ਪਰਮਾਨੈਂਟ ੀ
ਇੱਕ ਪਰਮਾਨੰਟ ਨੀਂ, ਇੱਕ ਪਰਮਾਨੰਟ ਰੱਖਨੀ ਵੀ ਨੀ ਚਾਹੀਦੀ, ਹਾਂ।
ਉਥੋਂ ਹੀ ਲੈਣੇ ਨੇ
ਹਾਂ ਉਹ ਤਾਂ ਹੁੰਦੀ ਏ, ਪਰ ਥੋੜਾ ਘੁੰਮ ਫਿਰ ਲਓ ਨਾ ਥੋੜਾ ਵਰਾਇਟੀ ਦਾ ਪਤਾ ਲੱਗ ਜਾਂਦਾ, ਕੀ ਚੱਲ ਰਿਹਾ ਅੱਜ- ਕੱਲ੍ਹ?
ਹਾਂਜੀ, ਇਹ ਤੇ ਹੈ।
ਹਮ
ਹਮ ਹੋਰ, ਤੁਸੀਂ ਕਿਥੇ? ਜਾ ਰਹੇ ਓ?
ਅਸੀਂ ਹਾਂ ਬੂੜੀ ਸਾਹਿਬ ਜਾ ਰਹੇ ਸੀ
ਅੱਛਾ ਅੱਛਾ
ਹਾਂਜੀ ਚਲੋ ਨਾਲ
ਕੋਈ ਨੀ ਲਾਵਾਂਗੇ ਚੱਕਰ ਹੁਣ ਤੇ ਮੈਂ ਹਜੇ ਰੈਡੀ ਨਹੀਂ ਹੋਈ ਬੈਠੇ ਠੀ ਸੀ ਐਵੇਂ ਹਾਂਜੀ ਕੇ ਤੁਸੀਂ ਉੱਥੇ ਕੀ ਵਗੈਰਾ
ਹਾਂਜੀ ਕੀਰਤਨ ਕਰ ਲੈਂਦੇ ਹਾਂਜੀ ਹਾਂਜੀ
ਅੱਛਾ
ਕੀਰਤਨ ਨਹੀਂ ਕਰਦੇ ਆ ਕੁਛ ਚੋਂ ਪੈਰਾ ਸਾਹਿਬ ਹੁੰਦਾ ਥੋੜੀ ਦੇਰ ਉੱਥੇ ਬਹਿ ਜਾਈਦਾ ਵੈਸੇ ਨਹੀਂ ਪੂਰਾ ਤਾਂ ਨਹੀਂ ਕਰਦੇ ਵਿੱਚੋਂ ਉਠਾਉਣ ਰਹਿੰਦੀ ਹੈ ਗੁੜੀਆ ਨਾ ਛੋਟੀ ਕੰਮ ਬੜਾ ਕਰਦੀ ਹੈ ਕਦੀ ਵਾਸ਼ਰੂਮ ਜਾਣਾ ਕਦੀ ਹੈਂਡ ਵਾਸ਼ ਕਰਨੇ ਕਦੀ ਪਾਣੀ ਸੀਨ ਹੈ ਬਸ ਕੁੱਛ ਨਾ ਕੁੱਛ ਲੱਗਿਆ ਹੀ ਰਹਿੰਦਾ ਇਹਦੇ ਨਾਲ ਮੈਂ ਤਾਂ ਇਹਦੇ ਨਾਲ ਘੁੰਮਦੀ ਰਹਿੰਦੀ ਹਾਂ ਹਾਂ ਬਸ ਉਹੀ ਉਹ ਇਕ ਦਮ ਚਾਰ ਘੰਟੇ ਨ ਨਹੀਂ ਬੱਚੇ ਗਿਆ
ਹਾਂਜੀ ਹਾਂਜੀ ਬਿਲਕੁਲ ਠੀਕ ਹੈ
ਚ ਬੜਾ ਸ਼ਰਾਰਤੀ ਹੈ
ਅੱਜ ਕੱਲ ਬੱਚੇ ਸ਼ਰਾਰਤ ਹੁੰਦੇ ਨੇ
ਉਹ ਤੇ ਹਾਂ ਵੈਸੇ ਤਵੀਆ ਸਾਹਿਬ ਤੇ ਜਾ ਕੇ ਹਾਜ਼ਰੀ ਵੀ ਪਰਦੀ ਹੈ ਦੋ ਪੱਤੀਆਂ ਲਾਏ ਹੀ ਉਹ ਵੀ ਭਰਦੀ ਹੈ ਹਾਂਜੀ ਹਾਂਜੀ ਹਮ ਸ਼ਰਾਰਤ ਤੋਂ ਮਾਰ ਖਾ ਜਾਂਦੀ ਆ ਆਹ ਐਕਟਿਵ ਹਰ ਚੀਜ਼ ਐਕਟਿਵ ਜੀ ਖੇਲਣਾ ਚ ਵੀ ਮਾਰਨ ਜੀ
ਹਾਂ ਅੱਜ ਕੱਲ ਬੱਚੇ ਐਵੇਂ ਹੁੰਦੇ ਨੇ ਲਿਆਓ ਤੁਸੀਂ ਵੀ ਲਿਆਓ ਬੱਚਿਆਂ ਨੂੰ ਆਪਣੇ ਇੱਥੇ
ਹਾਂਜੀ ਹਾਂਜੀ ਬਸ ਅਸੀਂ ਆਣਾ ਵ ਤੁਹਾਡੇ ਕੋਲ ਹੀ ਆਵਾਂਗੇ ਅੱਜ ਤੇ ਮੈਂ ਸੋਚਦੀ ਵੀ ਸੀ ਮੈਂ ਅਈਓ, ਫ਼ੋਨ ਕਰਕੇ ਪੁੱਛਾਂ ਕੀ
ਪੈਲੇ ਮੇ ਨਾ ਬਣਿਆ ਸੀ ਜਾਨ ਦਾ, ਮੇਰੇ ਐਥੇ ਸਿਸ ਤੇਣੇ ਲੋ ਹੈਗੇ ਨੇ ਔਦੇ ਘਰ ਜਾਣਾ ਸੀ ਓਦੇ ਵੀ ਫੋਨ ਆ ਰੇ ਸੀ ਫੇਰ ਬਾਰ ਧੋਪ ਗਰਮੀ ਦੇਖ ਕੇ ਨਾ ਦੇਲ ਨੀ ਕੀਤ
ਹਾਂ, ਔਈਔ ਬੌਤ ਗਰਮੀ ਗਰਮੀ ਤਾਂ ਹੈ ਈ ਏ ਬੌਤ। ਔਈਔ ਫੇਰ ਅਸੀ ਹੋਣ ਸਾਡੇ ਪੇਕੇ ਤਾਂ ਐਂ ਨੀ ਹੁਣ ਅਸੀਂ ਕੀ ਕਰੀਏ, ਗੁਰੂ ਦੇ ਘਰ ਈ ਜਾਣਾ ਵੇ ਹੁਣ।
ਨਹੀਂ ਨਹੀਂ, ਬੌਤ ਅੱਛੀ ਗੱਲ ਏ, ਸਭ ਤੋਂ ਵਧੀਆ ਗੱਲ ਏ ਏ ਤਾਂ। ਕਰਮਾਂ ਆਲੇ ਔ ਗੁਰੂ ਜਾਂਦੇ ਔ ਤੁਸੀਂ ਗੁਰਦੁਆਰੇ?
ਹਾਂਜੀ ਹਾਂਜੀ।
ਹਾਂ। ਵਧੀਆ ਗੱਲ ਏ, ਬੌਤ ਅੱਛੀ ਗੱਲ ਏ। ਪੂਰੀ ਫੈਮਲੀ ਸੀ। ਡਿੱਲੇ ਆ ਬੱਚੇ ਨਾਲ।
ਹਾਂ, ਨਾਲ ਹੀ ਲੈ ਜਾਗੇ ਬੱਚੇ, ਫੇਰ ਕੀ ਕਰਨਗੇ ਘਾਰ?
ਅੱਛਾ। ਚਲੋ ਐਤੇ ਅੱਛੀ ਗੱਲ ਏ, ਹੈਂ।
ਹਾਂਜੀ।
ਹੂੰ, ਦੇ ਸ਼ਾਮੀ ਆਓਗੇ, ਚਾਰ ਪੰਜ ਵਜੇ ਤੱਕ।
ਅਸੀਂ ਹਾਂ।
ਅੱਛਾ।
ਆ ਕਬੜੇ ਜਲਦੀ ਔ ਪੰਜ ਮਿੰਟ ਏ ਕੋਛ ਕਰੋ। ਹੋਰ ਬੱਸ
ਹਰ ਸੰਡੇ ਜਾਂਦੇ ਔ ਯਾ ਹੁਣੇ ਸ਼ੁਰੂ ਕੀਤੈ।
ਨਹੀਂ ਆ ਹੁਣੇ ਹੀ ਐ ਸ਼ੁਰੂ ਕੀਤਾ ਇੱਕ ਦੋ ਸੰਡੇ ਆ ਨਾ।
ਅੱਛਾ ਅੱਛਾ।
ਹਾਂ, ਅੱਜ ਛੁੱਟੀਆਂ ਸ਼ੁਰੂ ਹੋਈਆਂ ਨੇ। ਹਾਂ, ਦੂਰ ਤਾਂ ਥੋੜਾ ਪੈ ਹੀ ਜਾਂਦੈ ਵੇ। ਹੋਰ ਲੱਗ ਜਾਂਦੇ ਵੀਹ ਵੀਹ ਪੱਚੀ ਮਿੰਟ ਤਾਂ ਲੱਗ ਲੱਗ ਈ ਜਾਂਦੈ ਜਾੰਦੇਆ। ਅਸੀ ਗੱਡੀ ਹੈਗੀ ਅਪਣੇ ਕੋਲੋਂ ਮਰੂਤ
ਅੱਛਾ ਅੱਛਾ। ਅੱਛਾ ਅੱਛਾ, ਠੀਕ ਹੈ ਫਿਰ ਤਾਂ ਫੈਮਲੀ ਤਾਂ ਈ ਜਾ ਪਾਂਦੀ।
ਹਾਂਜੀ ਹਾਂਜੀ, ਫੇਰ ਕੁੱਛ ਬਰਸਾਤ ਹੋਏ ਧੋਪ ਹੋਵੇ ਚਲੋ, ਆਪਣਾ ਵੀਹਕਲ ਦਾ ਫੈਦਾ ਤਾਂ ਹੁੰਦਾ ਈ ਏ।
ਹਾਂਜੀ ਇਹ ਤੇ ਹੈ, ਹਾਂ- ਹਾਂ ਬਹੁਤ ਸ਼ੁਕਰ ਐ। ਹੂੰ।
ਉਹ ਬਸ ਕ ਛੁੱਟੀਆਂ ਨੇ ਨਾ ਬੱਚਿਆਂ ਦਾ ਤਾਨੂੰ ਪਤਾ ਈ ਐ।
ਬੱਚੇ ਹਾਂ ਬੱਚੇ ਨਹੀਂ ਚੁੱਪ ਰਹਿ ਸਕਦੇ, ਤੁਸੀਂ ਰੈਡੀ ਹੋ ਗਏ ਹੋ ਜਾਂ ਹੋਣ ਐ ਜੀ।
ਅਸੀਂ ਮੈਂ ਬਿਲਕੁਲ ਰੈਡੀ ਬੈਠੀ ਸੀ ਮੈਂ ਕਿਹਾ ਚੱਲ ਥੋੜ੍ਹਾ ਇਹ ਤਿਆਰ ਹੁੰਦੇ ਵੀ ਸੀ, ਤੇ ਮੈਂ ਕਿਹਾ ਚਲੋ ਮੈਂ ਪੰਜ ਦਸ ਮਿੰਟ ਗੱਲ ਹੀ ਕਰਲਾ।
ਹਾਂਜੀ-ਹਾਂਜੀ ਬਹੁਤ ਅੱਛਾ ਕੀਤਾ, ਤੁਸੀਂ ਗੱਲ ਕੀਤੀ। ਬੜਾ ਅੱਛਾ ਲੱਗਿਆ।
ਹਾਂਜੀ ਹੋਰ ਮੈਂ ਕਿਹਾ ਇਨਵਾਈਟ ਕਰਦਾ ਬਈ ਆ ਜਾਣਗੇ, ਕਦੋਂ ਆਉਣਾ ਫਿਰ ਤੁਸੀਂ ਹੁਣ
ਦੇਖੋ ਮੈਂ ਇੱਕ ਦੋ ਦਿਨ ਤੱਕ ਆਵਾਂਗੀ, ਹਾਂਜੀ।
ਚੰਗਾ ਸੂਟ ਪਾ ਲੈਂਦੀ ਹੈ ਨੀ, ਹੋਰ ਨੀ ਹੈਗੇ।
ਹਾਂਜੀ।
ਹਾਂਜੀ।
ਮੈਂ ਕਿਹਾ ਤੁਸੀਂ ਕਿਤੇ ਜਾਣਾ ਤੇ ਨੀ
ਨਹੀਂ-ਨਹੀਂ ਮੈਂ ਤਾਂ ਫਰੀ ਆਂ। ਮੈਂ ਕਿੱਥੇ ਜਾਣਾ ਏ।
ਨਹੀਂ ਮੈਂ ਕਿਹਾ ਸ਼ਾਇਦ ਤੁਹਾਨੂੰ ਕੋਈ ਕੰਮ ਹੋਏ ਤੁਸੀਂ ਜਾਣਾ ਤੇ ਕਰ ਲਓ ਮੈਂ ਫਿਰ ਰੁਕ ਕੇ ਆਜਾਂਗੀ।
ਨਹੀਂ, ਨਹੀਂ ਮੈਂ ਕਿੱਥੇ ਜਾਣਾ ਮੈਂ ਘਰੇ ਹੀ ਹੁੰਦੀ ਹਾਂ ਮੈਂ
ਅੱਛਾ,
ਚਲੋ ਫੇਰ ਉਹ ਲਗਾਣਾ ਤੁਸੀਂ ਚੱਕਰ ਆ ਹਾਂਜੀ- ਹਾਂਜੀ-ਹਾਂਜੀ, ਹਾਂ ਹਾਂਜੀ। ਸਤਿ ਸ਼੍ਰੀ ਅਕਾਲ ਜੀ।